ਲੋ
ਹਾਂਜੀ, ਸਤਿ ਸ਼੍ਰੀ ਅਕਾਲ ਜੀ, ਵਧੀਆ ਜੀ ਵਧੀਆ ਤੁਸੀਂ ਸੁਣਾਓ
ਬਸ ਵਧੀਆ, ਹੋਰ ਕੀ ਕਰਦੇ ਪਏ ਔ
ਕੁੱਛ ਨਹੀਂ, ਬਸ ਜੀ, ਰੋਟੀ ਪਾਣੀ ਖਾਧਾ ਸੀ ਤੇ ਮੈਂ ਕਿਹਾ ਥੋੜ੍ਹਾ ਜਿਹਾ, ਆਰਾਮ ਕਰ ਲਈ ਏ
ਹਾਂਜੀ, ਮੈਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀ। ਯਾਂ ਬਈ, ਤੁਹਾਨੂੰ ਕਿਹੜਾ ਤਿਉਹਾਰ ਵਧੀਆ ਲੱਗਦਾ
ਤਿਉਹਾਰ ਤਾਂ ਦੇਖੋ ਜੀ, ਸਾਨੂੰ ਪਸੰਦ ਹੈ ਦੀਵਾਲੀ ਦਾ
ਹਾਂਜੀ, ਉਹਦੇ ਬਾਰੇ ਕੁੱਛ ਦੱਸਣਾ ਚਾਹੁੰਦੇ ਹੋ ਤੁਸੀਂ
ਨਹੀਂ ਦੱਸਣਾ ਕੀ ਹੈ, ਜਦੋਂ ਛੋਟੇ- ਛੋਟੇ ਹੁੰਦੇ ਆ, ਉਦੋਂ ਮਨਾਉਂਦੇ ਹੁੰਦੇ ਆ। ਬੜਾ, ਹੁਣ ਕਿੱਥੇ ਮਨਾਣਾ
ਜਿੱਦਾਂ ਕਿ, ਹੁਣ ਦੀਵਾਲੀ ਹੁੰਦੀ ਹੈ, ਆਪਾਂ ਘਰ ਚ ਸਜਾਵਟ ਕਰਦੇ ਹਾਂ, ਦੀਵਾਲੀ ਨੂੰ ਘਰ ਸਜਾਨੇ ਹਾਂ, ਅਸੀਂ ਜਿਹੜਾ ਬਾਬਾ ਜੀ ਦਾ ਸਥਾਨ ਹੈਗਾ, ਅਸੀਂ ਉਹ ਸਜਾਉਦੇ ਹਾਂ ਡੈਕੋਰੇਟ ਕਰਦੇ ਹਾਂ, ਉਹਨੂੰ
ਹਾਂਜੀ।
ਹਾਂਜੀ, ਤੇ ਘਰ ਚ ਲੜੀਆਂ ਵਗੈਰਾ, ਲਗਾਣੇ ਆ। ਮਿਠਾਈਆਂ ਲਿਆਂਣੇ ਹਾਂ, ਆਪ ਇੱਕ ਦੂਜੇ ਨੂੰ ਦਿੰਦੇ ਹਾਂ ਆਪਾਂ ਘਰਾਂ, ਚ ਸਭ ਨੂੰ
ਇਹ ਤਾਂ ਹੈਗੇ ਹੈ, ਅਤੇ ਅਸੀਂ ਚਲੋ ਅਸੀਂ ਇਹ ਮਿੱਟੀ ਮਿਠਾਈਆਂ ਵਗੈਰਾ ਘੱਟ ਬਣਾਉਂਦੇ ਹਾਂ, ਕਿਉਂਕਿ, ਸਾਡੇ ਉਸ ਦਿਨ ਗੁਰੂ ਦਾ ਅਹ ਗੁਰੂਆਂ ਦਾ ਬੰਦੀ ਛੋੜ ਦਿਵਸ ਕਹਿੰਦੇ, ਨੇ ਤੇ ਅਸੀਂ ਉਹਦੇ ਕਰਕੇ ਥੋੜਾ ਥੋੜ੍ਹਾ ਨਾ, ਘੱਟ ਬਣਾਉਂਦੇ ਹਾਂ ਹੋਰ ਕੁੱਛ ਨਹੀਂ,
ਪਰ ਨਹੀਂ, ਪਰ ਵੈਸੇ ਅੱਛੀ ਤਾਂ ਲੱਗਦੀ ਏ ਪਰ ਇਹੀਓ ਦੀਪਮਾਲਾ ਉੱਧਰ, ਅੰਮ੍ਰਿਤਸਰ ਦੀਪਮਾਲਾ ਕਰਦੇ ਨੇ, ਹਾਂਜੀ।
ਬੱਚੇ ਮਨਾ ਲੈਂਦੇ ਨੇ, ਅਤੇ ਅਸੀਂ ਲੋਕ ਚਲੋ ਸਾਡੇ ਗੁਰੂਆਂ ਦਾ, ਬੰਦੀ ਛੋੜ ਦਿਵਸ ਹੁੰਦਾ ਏ, ਤੇ ਇਸ ਕਰਕੇ, ਚਲੋ ਮਨਾ ਵੀ ਲਈਦਾ, ਅਤੇ ਨਹੀਂ ਵੀ
ਜਿਹਨੇ ਇਸ ਚੀਜ਼ ਵਾਸਤੇ ਪੈਸੇ, ਲਗਾਉਂਦੇ ਨੇ ਇੰਨੇ
ਹਾਂ, ਲੋਕੀ ਲੱਖਾਂ -ਲੱਖਾਂ ਕਰੋੜਾਂ ਦੇ ਹਿਸਾਬ ਨਾਲ, ਪੈਸੇ ਬਰਬਾਦ ਵੀ, ਕਰਦੇ
ਹਾਂਜੀ- ਹਾਂਜੀ ਇਹ ਤੇ ਹੈ ਹੀ, ਪਰ ਸਾਡੇ ਹਿਸਾਬ ਨਾਲ ਤੇ ਪੈਸਾ, ਬਰਬਾਦ ਕਰਨਾ ਨੀ ਚਾਹੀਦਾ। ਕਹਿੰਦੇ, ਪਟਾਕੇ ਚਲਾਏ, ਪੈਸੇ ਚਲਾਏ, ਇੱਕ ਗੱਲ ਹੁੰਦੀ ਹੈ।
ਪਰ ਚਲੋ, ਇਹ ਬੱਚਿਆਂ ਦੇ ਵਸਤੇ ਤਿਉਹਾਰ ਅਤੇ ਸਾਲਾਂ ਬਾਅਦ, ਆਉਂਦੇ ਨੇ ਨਾ- ਤੇ ਬੱਚਿਆਂ ਨੂੰ ਕੀ ਸਮਝਾਈਏ, ਬੱਚਿਆਂ ਨੂੰ ਕੀ ਪਤਾ ਹਜੇ ਪੈਸਿਆਂ ਦਾ
ਬਸ ਕਹਿਣਾ ਹੋਵੇ, ਬੱਚਿਆਂ ਨੂੰ ਅਸੀਂ ਆਪ ਹੀ ਸਮਝਾਉਂਦੇ ਹਾਂਜੀ ਤੇ ਸਮਝ ਆਏਗੀ ਨਾ, ਬੱਚਿਆਂ ਨੂੰ ਓਦਾਂ ਬੱਚਿਆਂ ਨੂੰ, ਕਿੱਦਾਂ ਸਮਝ ਆਏਗੀ।
ਤੇ ਹੱਜੇ ਬੱਚੇ ਹੈਗੇ ਛੋਟੇ, ਅਸੀਂ ਮਾਂ ਪਿਓ ਹੀ ਇਹਨਾਂ ਦੀਆਂ ਕੀ ਇਹ ਜ਼ਰੂਰਤਾਂ ਹਜੇ ਪੂਰੀਆਂ, ਕਰ ਸਕਦੇ ਹਾਂ, ਇਹ ਸ਼ੌਕ ਪੂਰੇ ਕਰ ਸਕਦੇ ਹਾਂ।
ਹਾਂਜੀ -ਹਾਂਜੀ ਪਰ ਦੇਖੋ ਇਹਨਾਂ ਦਾ ਇਹ ਚੀਜ਼ਾਂ ਦਾ ਡਰ ਵੀ, ਤੇ ਰਹਿੰਦਾ ਨਾ ਦੀਦੀ। ਭੈਣਜੀ, ਇਸ ਚੀਜ਼ਾਂ ਦਾ ਡਰ ਵੀ ਰਹਿੰਦਾ, ਬੱਚੇ ਨੇ ਛੋਟੇ ਪਟਾਕੇ ਚਲਾਉਣ ਕਿ ਹੱਥ ਵਗੈਰਾ ਸੜੇਗਾ ਉਹਨਾਂ ਦਾ, ਕੀ ਫਿਰ ਨੁਕਸਾਨ ਇਹ ਨਾ
ਚੱਲੋ ਪਟਾਕੇ, ਅਸੀਂ ਇੱਦਾਂ ਨਹੀਂ ਬੱਚਿਆਂ ਦੇ ਕੋਲ ਖਲੋ ਈ, ਦੇ ਪਟਾਕੇ ਚਲਾਉਣ ਲੱਗੇ ਹਾਂ।
ਆਪਣੇ ਬੱਚੇ, ਖਲੋ ਜਾਂਦੇ ਨੇ ਨਾ ਦੇਖੋ ਅੱਛਾ, ਨੇ ਬੱਚਾ ਅੱਗੇ -ਅੱਗੇ ਜਾਏਗਾ ਤੇ ਫਿਰ ਉਹ ਪਟਾਕੇ ਦਾ ਤੇ ਭਰੋਸਾ ਨਹੀਂ ਹੈ, ਕਿਸੇ ਟਾਈਮ ਵੀ ਵਜ ਸਕਦਾ ਹੈ
ਨਹੀਂ ਚਲੋ, ਧਿਆਨ ਰੱਖੀ ਦੇ, ਛੋਟੇ ਪਟਾਕੇ ਬੱਚਿਆਂ ਨੂੰ ਅਸੀਂ। ਦੇਖੋ ਅੱਜ, ਅਸੀਂ ਛੋਟੇ ਨੇ ਬੱਚੇ ਅਤੇ ਇਹਨਾਂ ਦੇ ਸ਼ੌਂਕ, ਅਸੀਂ ਪੂਰੇ ਕਰ ਦਿੰਦੇ ਹਾਂ, ਕੱਲ੍ਹ ਨੂੰ ਦੇਖੋ ਉਹਨਾਂ ਦੀ, ਜ਼ਿੰਮੇਵਾਰੀਆਂ ਪੈ ਗਈਆਂ ਅਤੇ ਵਿੱਚਾਰੇ ਵੱਧ ਜਾਣਗੇ ਨਾ, ਸਾਰੀ ਉਮਰ ਵਾਸਤੇ।
ਉਹ ਤੇ ਗੱਲ, ਠੀਕ ਹੈ ਪਰ ਹਜੇ ਪਰ ਉਹੀ ਅਸੀ ਕਹਿੰਦੇ ਹਾਂ, ਵੀ ਹਜੇ ਬਚਪਨਾ ਹੈ, ਇਹਨਾਂ ਦਾ ਕੋਈ ਗੱਲ ਨ ਚਲਾ ਲੈਣ, ਐਵੀ, ਓਵੀ, ਫਿਰ ਅਇਹੋ ਫਿਰ ਹੁਣ ਬੱਚੇ ਹੁਣ ਤੇ ਵਿਗੜੇ ਹੋਏ, ਮੁੜ ਫਿਰ ਉ ਵੱਡੇ ਹੋਕੇ ਹੳਈ ਕੰਮ ਕਰਨਾ, ਉਹਨਾਂ ਨੇ
ਕੋਈ ਨਹੀ ਜੀ, ਐ ਇਹਨਾਂ ਨੂੰ ਵਿਗੜਨਾ ਨਹੀ ਕਹਿੰਦੇ ਜੀ, ਬੱਚਿਆਂ ਨੂੰ ਸ਼ੋਕ ਬੱਚਿਆ ਦੇ ਮਾਂ ਪਿਓ ਪੂਰੇ ਕਰਦੇ ਨੇ ਉਹ ਕੋਈ ਨੀ ਕਰਦੇ
ਕਿਹਾ ਹੈਈ ਐ।
ਹੋਰ
ਬਸ ਤਿਉਹਾਰ ਤੇ ਤੁਹਾਨੂੰ ਪਤਾ ਸਾਰੇ ਨਾਲੇ ਪੈਸਿਆਂ ਨਾਲ ਹੀ ਹੁੰਦੇ ਨੇ, ਕੋਈ ਵੀ ਤਿਉਹਾਰ ਹੋਵੇ।
ਇਹ ਤੇ ਹੈ ਜੀ, ਹੁਣ ਦੇਖੋ ਸਾਡੇ ਸਾਡੇ ਪੰਜਾਬ ਵਾਲੀ ਸਾਈਡ ਤੇ ਲੋਹੜੀ ਮਨਾਂਦੇ ਨੇ।
ਹਾਂਜੀ, ਉਹ ਵੀ ਬਹੁਤ ਵਧੀਆ, ਲੋਹੜੀ ਵਾਲਾ ਤਿਉਹਾਰ ਬਹੁਤ ਅੱਛਾ ਹੁੰਦਾ।
ਦੇਖੋ, ਇਹ ਨਾ ਕਈ ਸ਼ਹਿਰਾਂ ਚ ਮਨਾਂਦੇ ਨੇ, ਖਾਸ ਕਰਕੇ ਇਹ ਤਿਉਹਾਰ ਪੰਜਾਬ ਵਾਲੀ ਸਾਈਡ ਚ ਮਨਾਂਦੇ ਨੇ, ਤੇ ਆਪਣਾ ਸਾਡੇ ਅਸੀਂ ਨਾ ਛੋਟੇ-ਛੋਟੇ ਹੁੰਦੇ ਸੀ, ਤੇ ਆਪਣੀ ਨਾਨੀ ਘਰ ਆਏ ਸੀ, ਨਾਨੀ ਦਾ ਘਰ ਹਰਿਆਣੇ ਵੱਲ ਨੇ। ਰਹਿੰਦੇ ਹੋ ਨਾ, ਤੇ ਉਹ ਇੱਥੇ ਆਏ ਤੇ ਅਸੀਂ ਕਿ ਚੱਲ ਇਸ ਵਾਰ ਉੱਧਰ ਦੀ ਲੋਹੜੀ ਵੇਖਦੇ ਹਾਂ ਅਸੀਂ ਆਪਣੇ ਪੰਜਾਬ ਦੀ ਤਾਂ ਬੜੀ ਵਾਰ ਵੇਖੀ ਹੈ।
ਹਾਂਜੀ -ਹਾਂਜੀ।
ਦੇਖਿਆ ਤੇ ਉੱਥੇ ਛੱਤ ਦੇ ਉੱਤੇ ਇੱਕ ਵੀ ਜਾਣਾ ਨੀ ਹੈਗਾ, ਕਿਸੇ ਦੀ ਵੀ।
ਹਾਂਜੀ, ਉਹ ਪੰਜਾਬ ਚ ਬੜੀ ਪਤੰਗ ਉਡਾਂਦੇ ਨੇ ਨਾ, ਤੇ ਡੀਜ਼ੇ ਵਗੈਰਾ ਲਗਾਂਦੇ ਨੇ
ਬਹੁ ਜ਼ਿਆਦਾ, ਉੱਧਰ ਤੇ ਬਹੁ ਜ਼ਿਆਦਾ ਕਰੇਜ਼ ਏ ਏਨਾ
ਇਹ ਦੇਖਣ ਵਾਲੀ ਹੁੰਦੀ ਐ ਲੋਹੜੀ।
ਅ ਲੋਹੜੀ ਤੇ ਪੰਜਾਬ ਦੀ ਹੁੰਦੀ ਏ, ਲੇਕਿਨ ਲੋਕਾਂ ਨੇ ਲੱਖਾਂ ਕਰੋੜਾਂ ਦੇ ਸ ਹਿਸਾਬ ਨਾਲ ਪੈਸੇ ਦੀ ਬਰਬਾਦੀ ਕਰਨੀ ਏ, ਤੇ ਮਤਲਬ ਛੇ-ਛੇ, ਸੱਤ-ਸੱਤ ਬਹੁਤ ਉੱਚੇ ਗੁੱਡੇ, ਖੁਦ ਬਣਵਾਣੇ ਪਤੰਗਾਂ ਉਹਨਾਂ ਨੇ।
ਹਾਂਜੀ, ਓਸ ਟਾਈਮ ਤੇ ਗੁੱਡੀ ਕਹਿੰਦੇ ਐ ਜੇ ਉੱਡਦੀ ਹੁੰਦੀ ਐ, ਜਿਵੇਂ ਤਾਰਿਆਂ ਨੇ ਅਕਾਸ਼
ਹਾਂ, ਨਾ ਉਸ ਟੈਮ ਚਲੋ ਚ ਇੱਕ ਕੀ ਐ, ਸਾਡੇ ਉੱਧਰ ਨਾ ਚਾਈਨਾ ਦੀ ਡੋਰ ਆਂਦੀ ਏ। ਕਈ ਵਿਚਾਰੇ ਪੰਛੀ ਕਈ ਵਿਚਾਰੇ ਪੰਛੀ ਵੀ ਮਰ ਜਾਂਦੇ ਨੇ, ਤੇ ਕੀ ਐ ਬਈ ਪੁਲਿਸ ਵਗੈਰਾ, ਪੁਲਿਸ ਵਾਲੇ ਰੋਕ ਉਹ ਵੀ ਬੜੀ ਲਗਾਂਦੇ ਨੇ। ਪਰ ਤੁਹਾਨੂੰ ਪਤਾ ਜਿਹੜੀ ਚੀਜ਼ ਬਣਾਈ ਐ, ਉਹ ਵਿਕਣ ਵਾਸਤੇ ਵੀ ਬਣਾਈ ਐ ਨਾ ਉਹਨਾਂ ਨੇ ਵੀ।
ਹਾਂਜੀ, ਇਹ ਤੇ ਹੈ ਈ ਏ।
ਤੇ ਉਹ ਵੀ ਕੀ ਗੱਲ ਐ, ਕਈਆਂ ਕੋਲ ਬਰਾਮਦ ਹੋ ਜਾਂਦੇ ਨੇ, ਤੇ ਆਪਣਾ ਪੈਸੇ ਲੈਂਦੇ ਨੇ ਤੇ ਛੱਡ ਦਿੰਦੇ ਨੇ ਜੀ ਉਹਨਾਂ ਨੂੰ ਵੀ, ਜਾਂ ਪ੍ਰੋਪਰ ਰੋਕ ਲਗਾਓ ਤੁਸੀਂ। ਹੋਰ ਜਾਂ ਤੇ ਪ੍ਰੋਪਰ ਰੋਕ ਲਾਓ
ਹਾਂਜੀ-ਹਾਂਜੀ।
ਬਈ
ਓਹ ਓਹਨਾਂ ਨੇ ਕੀ ਕਰਨਾ ਡੋਰਾਂ ਨਾਲ ਬੱਚਿਆਂ ਕੋਲੋਂ ਖੋਹ ਕੇ ਤੇ ਆਪਣੇ ਬੱਚਿਆਂ ਨੂੰ ਦੇ ਦਿੰਦੇ ਨੇ, ਤਾਂ ਹੁਣ ਪਟਾਕ ਕਿਆਂ ਚ ਵੀ ਆਂਦੇ ਨੇ ਦੀਵਾਲੀ ਕੋਲ, ਵੀ ਤੁਸੀਂ ਪਟਾਕੇ ਲਗਾਏ ਦੇ ਨੇ ਐਵੇ ਹੋਵੇ ਆਂਦੇ ਨੇ ਚੁੱਕ ਕੇ ਲੈ ਜਾਂਦੇ ਨੇ, ਫੇਰ ਉਹ ਕੀ ਕਹਿੰਦੇ ਨੇ ਆਪਣੇ ਬੱਚ ਬੱਚਿਆਂ ਨੂੰ ਦਿੰਦੇ ਨੇ ਘਰ ਵੀ ਵਜਾਓ, ਦੂਜਾ ਗ਼ਰੀਬ ਬੰਦਾ ਤੇ ਰਹਿ ਗਿਆ ਓਥੀ।
ਹੋਰ ਕੀ ਕਰਨਾ ਇਹਨਾਂ ਨੇ।
ਹਾਂ, ਇਹ ਗੱਲ ਏ ਨਾ।
ਹੁਣ ਵੀ ਦਿਨ ਤਿਆਰ ਫੇਰ ਸ਼ੁਰੂ ਹੋਣ ਵਾਲੇ ਨੇ, ਹੁਣ ਰੱਖੜੀ ਆਏ ਗੀ, ਉਸ ਤੋਂ ਬਾਅਦ ਕਰਵਾਚੌਥ ਵਗੈਰਾ ਆ ਜੇਗਾ।
ਹਾਂਜੀ, ਇਹ ਤੇ ਹੈ ਈ। ਬਸ ਹੁਣ ਤਿਹਾਰਾਂ ਦਾ ਟਾਈਮ ਸ਼ੁਰੂ ਹੋ ਗਿਆ। ਤਿਹਾਰ ਈ ਆਣੇ ਨੇ, ਖਰਚੇ ਹੋਣ ਲੱਗੇ ਨੇ ਹੁਣ ਸ਼ੁਰੂ।
ਪਰ ਅਸੀਂ ਖਰਚੇ, ਤੇ ਹਰ ਦਿਨ ਖਰਚੇ ਵਾਲਾ ਹੀ ਹੁੰਦਾ। ਏ ਉਹ ਪਰਮਾਤਮਾ ਦੇਈ ਜਾਂਦਾ, ਅਸੀ ਖਰਚੀ ਜਾਂਨੇ ਆਂ। ਓਹ ਮਾਲਕ ਦੇਣ ਵਾਲਾ ਬੈਠਾ, ਅਸੀਂ ਖਰਚੀ ਜਾਨੇ ਆਂ।
ਹਾਂਜੀ ਬਸ ਹੁਣ ਨਾ ਰੱਖੜੀ ਵੀ ਆ ਜਾਣੀ ਏ ਫਿਰ ਦੀਵਾਲੀ ਆ ਜਾਂਣੀਏ ਹੁਣ ਤੀਜ਼ ਆ ਜਾਂਣੀਏ ਫਿਰ
ਭਰਾਵਾਂ ਦਾ ਤਿਉਹਾਰ ਹੁੰਦਾ ਏ ਜੀ। ਸ਼ਗਨ ਕਰਨੇ ਜਰੂਰੀ ਨੇ ਤੇ ਕਿਸੀ ਭਰਾ ਦਾ ਗੁੱਟ ਖਾਲੀ ਨਾ ਰਹੇ
ਉਹ ਤੇ ਹੈ ਹੀ ਸਹੀ ਗੱਲ ਹੈ ਹਰ ਇੱਕ ਨੂੰ ਭਰਾਵਾਂ ਨੂੰ ਵੀ ਚਾਅ ਹੁੰਦਾ ਭੈਣਾਂ ਨੂੰ ਵੀ ਚਾਅ ਹੁੰਦਾ ਅਸੀਂ ਜਾਣਾ ਆਉਣਾ
ਤਿਉਹਾਰ ਆਉ ਨਾ ਹੁੰਦਾ ਤੇ ਕਿਉਂ ਨਾ ਇਹਨੂੰ ਖੁਸ਼ੀ ਨਾਲ ਮਨਾਇਆ ਜਾਵੇ
ਹਾਂਜੀ। ਮਿਲ ਵਰਤ ਕੇ ਹੀ ਰਹਿਣਾ ਚਾਹੀਦਾ ਤਿਉਹਾਰਾਂ ਚ ਮਿਲ ਵਰਤ ਕੇ ਤਿਉਹਾਰ ਮਨਾਏ ਜਾਂਦੇ ਨੇ ਓਦਾਂ ਕੱਲਾ ਕੱਲਾ ਤੱਕ ਕੋਈ ਵੀ ਨਹੀ ਮਨਾ ਸਕਦਾ ਬਈ
ਨਾ ਜੀ
ਕੇ ਕਹਿੰਦੇ ਸਾਰੇ ਇਕੱਠੇ ਬਹਿ ਕੇ ਬਣਾਈਏ
ਦੇਖੋ ਮਜ਼ੇ ਵੀ ਤਿਉਹਾਂ ਦੇ ਇਕੱਠਿਆਂ ਹੁੰਦੇ ਨੇ ਅਤੇ ਇੱਕ ਤਿਉਹਾਰ ਹੁੰਦੇ ਨੇ ਜਿਹੜੇ ਇਕੱਠਿਆਂ ਕਰਦੇ ਨੇ ਸਾਰਿਆਂ ਦੇ
ਹਾਂਜੀ ਹਾਂਜੀ ਉਹ, ਉਹ ਫਿਰ ਤਿਓਹਾਰ ਨੀ ਹੁੰਦਾ ਜਿਹੜਾ ਹੁਣ ਕਈ ਹੁੰ ਕਈ ਕਹਿੰਦੇ ਅਸੀਂ ਇਕੱਲੇ ਇਕੱਲੇ ਹੀ ਠੀਕ ਹੀਏ ਵੀ ਅਸੀਂ ਇਕੱਲੇ ਬਣਾਈਏ ਇਕੱਲੇ ਕਰੀ ਪਰ ਕੱਲੇ ਚ ਨਾ ਮਜ਼ਾ ਨਹੀ ਆਉਂਦਾ ਜੋ ਕੱਠ ਚ ਮਜ਼ਾ ਆਂਦਾ ਨਾ ਤਿਉਹਾਰ ਕਰਨ ਦਾ ਉਹ ਮਜ਼ਾ ਈ ਅਲੱਗ ਹੁੰਦਾ ਹੈ।
ਉਹ ਤੇ ਹੈ ਈ।
ਕੱਠੇ ਆਣਾ ਜਾਣਾ ਹਰ ਥਾਂ ਤੇ ਫੈਮਲੀ ਲੈ ਕੇ ਜਾਣੀ ਉਹਨਾਂ ਨੇ ਸਾਡੇ ਵਲ ਆਣਾ ਅਸੀਂ ਉਹਨਾਂ ਵੱਲ ਜਾਣਾ
ਅ ਤਾ ਹੈ ਹੀ ਜੀ ਬਿਲਕੁਲ ਬਿਲਕੁਲ
ਹਾਂਜੀ ਹੋਰ ਦੱਸੋ?
ਹੋਰ, ਤਿਉਹਾਰ ਈ ਏ, ਜਿਹੜੇ ਚੰਗੇ ਚੰਗੇ ਵਿਛੜਿਆਂ ਨੂੰ ਮਿਲਾ ਵੀ ਦਿੰਦਾ।
ਹਾਂਜੀ ਇਹ ਤੇ ਹੈ ਈਏ।
ਕੁਛ ਐਸੇ ਮੌਕੇ ਹੁੰਦੇ ਨੇ ਜਿਵੇਂ ਕਿ ਵਿਆਹ ਸ਼ਾਦੀ ਦਾ ਮੌਕਾ ਲਾ ਲਉ
ਹਾਂਜੀ ਹਾਂਜੀ
ਆਪਣੇ ਘਰਾਂ 'ਚ ਕੋਈ ਨਰਾਜ਼ ਵੀ ਹੋਇਆ ਹੋਏ, ਨਾ ਅਸੀਂ ਉਹਨੂੰ ਮਿਲਾਉਣ, ਮਨਾਉਣ ਜਾਂਦੇ ਹਾਂ। ਤੇ, ਜੇ ਉਹ ਮੰਨ ਜੇ, ਤੇ, ਅਸੀਂ ਲੋਕ ਫਿਰ ਇਕੱਠੇ ਹੋ ਜਾਂਨੇ ਹਾਂ।
ਹਾਂਜੀ ਬਸ ਉਹੀ ਹੁਣ ਮ ਮਨਾਨ ਮਨੂਨ ਦੇ ਚੱਕਰ ਰਹਿ ਗਏ ਨੇ ਅੱਜ ਕੱਲ ਪਹਿਲੇ ਤਾਂ ਹੈ ਹੀ ਸੀ ਕੱਠ ਸੀ, ਕੋਈ ਲੜਾਈਆਂ ਨੀ ਸੀ, ਹੁੰਦੀਆਂ। ਝਗੜੇ ਨਹੀਂ ਸੀ ਹਦੇ ਸਭ ਇਕੱਠੇ ਰਹਿੰਦੇ ਸੀਗੇ ਤੇ ਆਪਣੀ ਸਭ ਨੂੰ ਕੱ, ਇਕੱਠੇ ਵੱਡਾ ਬੰਦਾ ਹੀ ਲੈ ਕੇ ਜਾਂਦਾ, ਕੱਠ ਚ ਸਭ ਨੂੰ। ਹੋਰ। ਕੀ ਹੈ
ਅਤੇ ਹੈ ਜੀ ਸਭ ਦੇ ਘਰਾਂ ਦੇ ਆਈ ਉਹ ਹਾਲ ਨੇ ਜੀ
ਹਾਂ ਉਹੀ ਨਾ ਜਿਸ ਘਰ ਤੁਸੀਂ ਆਉਣਾ ਉੱਥੇ ਸਮਝ ਸਭ ਇਕੱਠੇ ਹੀ ਨੇ
ਹਾਂ ਸਹੀ ਪਰ ਬਾਕੀ ਜੀ ਸਾਰਿਆਂ ਸਾਰਿਆਂ ਦੇ ਘਰਾਂ 'ਚ ਨਹੀਂ ਇਹ ਹੱਲ ਹੁੰਦੇ ਜੀ
ਹਾਂ ਬਸ ਆਪੋ ਆਪਣੀ ਸਮਝ ਹੁੰਦੀ ਭੈਣ ਜ ਹੁਣ ਸੀਂ ਕੀ ਪੈ ਸਕਦੇ ਆ ਪਰ ਸਾਡੇ ਹਿਸਾਬ ਨਾਲ ਤੇ ਸਾਡੀ ਸੋਚ ਨਾਲ ਇਹ ਕਹਿੰਦਾ ਸਾਡਾ ਨੂੰ ਇਕੱਠਾ ਰਹਿਣਾ ਚਾਹੀਦਾ
ਹਾਂ ਸੋਚ ਤੇ ਵਧੀਆ
ਹਾਂਜੀ ਜੋ ਕੱਠ 'ਚ ਫੈਦਾ ਨਾ, ਓ ਅੱਡ-ਅੱਡ ਹੋ ਕੇ ਕੁਛ ਨੀ ਹੁੰਦਾ ਭੈਣ ਜੀ।
ਹੂੰ ਚਲੋ, ਏ ਵੀ ਸਈ ਗੱਲ ਐ ਵੈਸੇ ਤੇ।
ਕੱਠ ਸਈ ਰਹਿੰਦਾ ਐ, ਬਾਕੀ ਹੁਨ ਕਈ ਸੋਚਦੇ ਨੇ ਕਿ ਅਸੀਂ ਨਈ ਆਪਾਂ ਅਲੱਗ ਹੋਨਾ ਐ ਓ। ਕਹਿੰਦੇ ਦੁੱਖ-ਸੁੱਖ 'ਚ ਨਾ ਬੰਦਾ ਕੱਠ 'ਚ, ਕੱਠ ਹੀ ਕੰਮ ਆਂਦਾ, ਕੋਈ ਨੀ ਕੰਮ ਆਂਦਾ।
ਏ ਤੇ ਹੈ ਜੀ, ਏ ਚੀਜ਼ਾਂ ਓ ਲੋਕ ਸੋਚਦੇ ਨੇ ਜਿਨ੍ਹਾਂ ਦਾ ਅਪਨਾ ਮਤਲਬ ਨਿਕਲ ਗਯਾ ਹੁੰਦਾ ਐ।
ਏ ਤੇ ਹੈ ਈ ਏ।
ਤੇ ਜਿਨਾਂ ਨੂੰ ਹਜੇ ਲੋੜ ਹੁੰਦੀ ਐ ਨਾ ਓ ਨੀ ਫਿਰ ਐ ਚੀਜ਼ਾਂ ਸੋਚਦੇ।
ਹਾਂ ਏ ਤੇ ਹੈ ਈ ਏ।
ਓਨਾਂ ਨੇ ਸਭ ਕੁਛ ਵੇਖ ਕੇ ਚੱਲਨਾ ਹੁੰਦਾ ਐ।
ਹਾਂਜੀ। ਓ ਤੇ ਹੈ ਈ ਏ, ਤੁਹਾਨੂੰ ਦੇਖੋ ਹਰ ਤਰਫ ਦੇੇਖਨਾ ਪੈਂਦਾ ਅੱਜ-ਕੱਲ ਤੇ। ਮੈਂ ਕਿਹਾ ਐ ਤੇ ਹੈ ਈ ਏ, ਹਰ ਤਰਫ ਵੇਖਨਾ ਪੈਂਦਾ, ਕੀ ਕਰੀਏ ਤੋ। ਸਾਰੇ ਤਰਫ਼, ਸਾਰਾ, ਸਾਰੀ ਤਰਫ਼ ਧਿਆਨ ਮਾਰਨਾ ਪੈਂਦਾ।
ਹੋਰ ਸੁਨਾਓ। ਚਾਅ ਪੀਲੀ?
ਨਈ ਭੈਨ ਜੀ ਹੁਨ ਪਿਆਂਗੇ ਚਾਅ। ਟੈਮ ਹੋ ਗਿਆ‌ ਐ, ਛੇ ਕੁ ਵਜੇ ਪੀਆਂਗੇ। ਬਸ ਨਾਲ ਬੱਚੇ ਸਨੈਕਸ ਮੰਗਨਗੇ ਕੁਛ। ਮੰਗਨਗੇ ਬਨਾਵਾਂ
ਅੱਛਾ ਜੀ, ਸਨੈਕਸ 'ਚ ਕੀ ਬਨਾ ਰੇ ਓ ਅੱਜ?
ਦੇਖੋ ਫਿੰਗਰ ਵਗੈਰਾ ਕੁਛ ਤੇ ਕਹਿਨਗੇ।
ਅੱਛਾ। ਅੱਛਾ ਚਲੋ ਵਧੀਆ ਐ, ਬੱਚਿਆਂ ਨੂੰ ਘਰ ਦਾ ਬਨਾ ਕੇ ਦੇਓ ਜਿੰਨਾ ਹੋ ਸਕਦਾ।
ਚਲੋ ਠੀਕ ਏ, ਸਤਿ ਸ੍ਰੀ ਅਕਾਲ।
ਚਲੋ ਠੀਕ ਏ ਜੀ।
ਹਾਂਜੀ, ਹਾਂਜੀ-ਹਾਂਜੀ ਚਲੋ ਠੀਕ ਏ, ਓਕ